ਔ।
ਹੈਲੋ।
ਹਾਂਜੀ ਸਸ਼੍ਰੀ ਅਕਾਲ ਜੀ।
ਸਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹੋ। ਬਸ ਵਧੀਆ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਵਧੀਆ ਦੇਖੋ ਇੰਨੀ ਦੂਰ ਬਹਿ ਕੇ ਅਸੀਂ ਆਪਸ ਵਿੱਚ ਸਾਡਾ ਪਤਾ ਵੀ ਨਹੀਂ ਸੀਗਾ ਫਿਰ ਵੀ ਅਸੀਂ ਗੱਲਾਂ ਮਾਰ ਰਹੇ ਹਾਂ। ਐਹ ਚੀਜ਼ ਇੱਕ ਅੱਛੀ ਹੋ ਗਈ ਨਾ ਜਿਹਨੂੰ ਜਾਂਦੇ ਵੀ ਨੀ ਆ ਦੇਖ
ਹਾਂ ਹਾਂ ਹਾਂ ਉਹ ਨ ਵਾਲੀ ਗੱਲ ਹੋ ਜਾਂਦੀ ਹੈ।
ਹਾਂਜੀ। ਕੇੜੀ ਜਗਾ ਰੈੰਦੇ ਔ?
ਅਸੀਂ ਹਰਿਆਣੇ 'ਚ।
ਹਰਿਆਣਾ ਅੱਛਾ, ਠੀਕ ਐ ਠੀਕ ਐ।
ਹੋਰ ਸੁਣਾਓ, ਮੇਰਾ ਨਾਮ ਰਜੀ।
ਰਜੀ ਓਕੇ। ਔਰ ਫੈਮਲੀ 'ਚ ਕੌਣ-ਕੌਣ?
ਫੈਮਿਲੀ 'ਚ ਹੈਗੇ ਮੇਰੇ ਹੈਗੇ ਸਾਰੇ ਜਾਣੇ ਹੈਗੇ ਸਸ-ਸੋਰਾ, ਬੱਚ ਬੱਚੇ ਦੋ ਮੈਂ ਅਸੀ ਦੋਨੋ ਦੋ, ਹਾਂਜੀ, ਜੋਇਨ ਫੈਮਿਲੀ ਏ ਨਾ।
ਜੋਇਨ ਫੈਮਿਲੀ ਉੱਥੇ, ਚਲੋ, ਵਧੀਆ ਫੇਰ ਤੇ ਅੱਛਾ ਟਾਈਮ ਪਾਸ ਹੋ ਜਾਂਦਾ ਹੋਣਾ।
ਹਾਂ ਹਾਂ, ਅੱਛਾ ਹੋ ਜਾਂਦਾ ਟਾਈਮ ਪਾਸ ਤਾਂ।
ਹਾਂ, ਅੱਛਾ ਵਧੀਆ ਏ, ਘਰ ਬੈਠੇ ਫਿਰ ਇੱਕ ਥੋੜਾ ਜਿਹਾ ਟਾਈਮ ਅਪਣੇ ਵਾਸਤੇ ਵੀ ਹੁਣ ਕਡਨਾ ਚਾਈਦਾ ਨਾ ਕਿ ਅਸੀ ਵੀ ਹੈ
ਹਾਂ-ਹਾਂ, ਜ਼ਰੂਰ ਹਾਂ ਓ ਤਾਂ ਹੈ।
ਹਾਂਜੀ, ਚਲੋ ਹੋਰ ਸਭ
ਹੋਰ ਸ ਬਸ ਵਧੀਆ। ਹੋਰ ਸੁਣਾਓ ਤੁਹਾਡੇ ਮੌਸਮ ਕਿਵੇਂ ਦਾ ਔਥੇ?
ਦਿੱਲੀ ਅਸੀਂ ਦਿੱਲੀ ਰੈੰਦੇ ਹਾਂ। ਦਿੱਲੀ ਦਾ ਮੌਸਮ ਤੇ ਬੌਤ ਗਰਮ ਏ ਬੌਤ ਗਰਮੀ ਹੋਈ ਕ ਬੋਲਤ ਬਹੋਤ ਜੈਦਾ ਹਾਂਜੀ ਬੌਤ ਜੈਦਾ ਹੋਂਦੀ ਐ। ਹਜੇ ਕੀ ਦੋ-ਤਿੰਨ ਬਹੌਤ ਇੱਕ ਤੇ ਇਸ ਏਥੇ ਫਲੋਰ ਸਿਸਟਮ ਏਨਾ। ਸਾਡਾ ਅ ਮਤਲਬ ਜਿਵੇਂ ਸਾਡਾ ਪੰਜਾਬ ਯਾ ਹਰਿਆਣਾ ਵਿੱਚ ਖੁੱਲੇ-ਖੁੱਲੇ, ਵੱਡੇ-ਵੱਡੇ ਮਕ ਕਾਨ ਹੋਣਗੇ ਹਨਾ। ਹਾਂ ਦਿੱਲੀ ਵਿੱ ਇਥੇ ਫਲੋਰ ਸਿਸਟਮ ਆ ਫਲੋਰਾਂ ਦੇ ਅੰਦਰ ਈ ਅੰਦਰ ਬਸ ਬੈਠੇ ਰਔ। ਔਰ ਸਾਡੀ ਫਲੋਰ ਵੀ ਟੋਪ ਫਲੋਰ ਐ, ਟੋਪ ਫਲੋਰ ਤੇ ਫੇਰ ਤੁਆਨ ਪਤੈ ਕਿ ਗਰਮ ਜੈਦਾ ਹੋਏਗੀ।
ਹਾਂਜੀ, ਮੇਰੀ ਨਨਦ ਵੀ ਔਥੇ ਰੈੰਦੀ ਸੀ ਪੈਲੇ। ਦਿੱਲੀ ਚ ਈ, ਹਾਂਜੀ ਹੁਣ ਓਹ ਸ਼ਿਫਟ ਕਰ ਗਏ ਨੇ। ਦਿੱਲੀ ਮੈਨੂੰ ਨੀ ਯਾਦ, ਮੈਨੂੰ ਨੀ ਪਤਾ ਹੁਣ ਕਿੱਥੇ ਰੈੰਦੇ ਸੀ।
ਅੱਛਾ- ਅੱਛਾ, ਹੁਣ ਕੇੜੀ ਜਗ੍ਹਾ ਗਏ ਐ?
ਹੁਣ ਤਾਂ ਮੋਹਾਲੀ ਚ ਆ ਗੇ ਨੇ।
ਅੱਛਾ, ਪੰਜਾਬ।
ਹਾਂਜ-ਹਾਂਜੀ
ਔਥੇ ਦਾ ਮੌਸਮ ਫੇਰ ਵੀ ਠੀਕ ਐ। ਦਿੱਲੀ ਨਾਲੋਂ ਨਾ
ਹਾਂ- ਹਾਂ ਮੋਹਾਲੀ ਵਗੈਰਾ ਤਾਂ ਠੀਕ ਹੈ। ਮੌਸਮ ਪੰਜਾਬ ਵਿੱਚ ਵਿ ਠੀਕ ਏ
ਹਾਂ
ਪਰ ਗਰਮੀ ਤਾਂ ਗਰਮੀ ਹੈਈ। ਜੋ ਮਰਜ਼ੀ ਕਰਲੋ
ਹਾਂ, ਪਰ ਐਹ ਵੇਂ ਨਾ ਕਿ ਔਥੇ ਥੋੜਾ ਖੁੱਲਾ ਏਰੀਆ ਹੁੰਦਾ ਏ ਨਾ
ਹਾਂ- ਹਾਂ, ਤੁਹਾਡੇ ਕੰੰਡਸਟਿਡ ਜਾ ਹੋ ਗਿਆ ਨਾ ਥੋੜ੍ਹਾ ਔਪਰ ਫਲੋਰ ਬਣੇ ਦੇ ਬਾਇਸੋ, ਹੈ। ਹਾਂ--ਹਾ
ਅਹ ਚਲਾਂ ਹੋਰ ਤੁਡੇ ਸਾਰੇ ਦੇ ਸਾਰੇ ਘਰਦੇ ਸਾਰੇ ਰਿਸ਼ਤੇਦਾਰ ਇੱਥੇ ਹੀ ਰੈਂਦੇ ਹਰਿਆਣੇ
ਹਾਂਜੀ, ਨਈ- ਨਈ ਕੋਈ ਕਿਤੇ ਰੈਂਦਾ ਕੋਈ ਕਿਤੇ
ਅੱਛਾ- ਅਛਾ ਫੇਰ ਅਲੱਗ- ਅਲਗ ਰੈਤੇ ਔ ਚਲੋ ਇਸ ਬਹਾਨੇ ਘੁੰਮਦੇ ਫਿਰਦੇ ਰਹਿੰਦੇ ਹੋ ਨਾ ਹਰ ਜਗ੍ਹਾ ਘੁੰਮਦੇ ਔ
ਹਾਂ- ਹਾਂ ਹੁਣ ਤਾਂ ਮੋਹਾਲੀ ਗਏ ਦੇ ਸੀ, ਅਸੀਂ ਘੁੰਮਣ
ਅੱਛਾ
ਹਮ, ਪਿੱਛੇ ਜੈ ਅੰਬਰਸਰ ਹੋ ਕੇ ਆਏ ਆ
ਅੱਛਾ, ਹਾਂ ਕਿਤੇ ਕੋਈ ਦੂਰ ਰਹਿੰਦਾ ਹੋਵੇ ਤੇ ਬੰਦਾ ਉਸ ਬਹਾਨੇ ਕਿਤੇ ਨਾ ਕਿਤੇ ਘੁੰਮਦਾ ਰੈਂਦੈਂ ਏ ਨਾ ਸਸਤਰ ਲੱਗ ਜਾਂਦਾ ਹੈ। ਥੋੜਾ ਆਊਟਿੰਗ ਹੋ ਜਾਂਦੀ ਏ। ਥੋੜਾ ਫਰੈਸ਼ਿੰਗ ਆਮ ਫਰੈਸ਼ ਹੋ ਜਾਂਦਾ ਏ। ਬਾਹਰ ਜਾ ਕੇ ਥੋੜਾ ਬਸ ਇਹ ਵੇ
ਔ ਤਾਂ ਹੈ। ਘਰਾਂ ਵਿੱਚੋਂ ਤਾਂ ਬਿਲਕੁਲ ਵੇਲ ਨਈ ਮਿਲਦੀ, ਘਰ ਬੈਠੋ ਤਾਂ ਬਸ ਐ ਇ ਯੋ ਐ ਕਰਲੋ ਕੰਮ ਔ ਕਰਲੋ ਔ ਕਰਲੋ ਤੇ ਔਹ ਕਰਲੋ ਫ੍ਰੀ ਬੰਦਾ ਹੋਹੀ ਨਈ ਸਕਦਾ ਘਰ ਰ ਏ ਤਾਂ ਕਦੀ ਬੰਦਾ ਕਿਤੇ ਨਿਕਲੇ ਫੇਰ ਹੀ ਫ੍ਰੀ ਹੋ ਸਕਦਾ
ਸਾਡੀ ਐ ਗੈਸ ਅਸੀਂ ਵੀ ਹੁਣ ਦਿੱਲੀ ਵਿੱਚ ਰੈਂਦੇ ਆ ਦਿੱਲੀ ਚ ਈ ਸਾਰੇ ਭੈਣ ਭਰਾ ਨੇ, ਤੇ ਬਾਰ ਜਾਂਦਾ ਕਿਤੇ ਚਾਂਸ ਹੀ ਨਈ ਹੋਂਦਾ ਕਦੀ ਪ੍ਰੋਗਰਾਮ ਬਣਾਔ ਛੁੱਟੀਆਂ ਚ ਤਾਂ ਕਿਤੇ ਜਾ ਔ
ਔਹ ਤਾਂ ਹੈ।
ਔਹ ਫੇਰ ਸਪੈਸ਼ਲ ਬੰਦੇ ਨੇ ਜਾਣਾ ਹੁੰਦਾ ਤੇ ਖਰਚੇ ਵੀ ਵਾਧੂ ਹੋ ਜਾਂਦੇ ਆ
ਹਾਂ ਔ ਤਾਂ ਹੈ। ਫੇਰ ਛੁੱਟੀ- ਛੁੱਟੀ ਨਿਕਾਲਣੀ ਬੜੀ ਮੁਸ਼ਕਿਲ
ਮੁਸ਼ਕਿਲ ਹੋ ਜਾਂਦੀ ਹੈ। ਔਹੀ ਨਾ ਹਾਂਜੀ ਔਹੀ ਫੇਰ ਬੱਚਿਆਂ ਦੀ ਪੜ੍ਹਾਈਆਂ ਦਾ ਵੀ ਚੱਕਰ ਹੋ ਜਾਂਦਾ ਐ ਕੋਲਜਾਂ ਦੀ ਛੁੱਟੀਆਂ ਕਰਾ ਔ-
ਔ ਤਾਂ ਹੈ।
ਜਾ ਔ ਆਔ ਬਸ ਐਹੀ
ਹਾਂਜੀ- ਹਾਂਜੀ-
ਹੋਰ ਸੰਡੇ ਮਨਾ ਰਹੇ ੳ।
ਸੰਡੇ ਅਜ, ਹਲੇ ਤੱਕ ਤਾਂ ਨਾਸ਼ਤਾ ਵੀ ਨੀ ਕੀ ਤਾ, ਅਸੀ ਸੰਡੇ ਮਨਾ ਰਹੇ ਆ, ੳਹ ਬੱਚੇ ਉੱਠੇ ਈ ਲੇਟ ਨੇ।
ਉਠਦੇ, ਓਹੀ ਨੀ, ਬਸ ਬੱਚੇ ਸੰਡੇ ਨੂੰ ਫੇਰ ੳਹੀ ਅਪਣਾ ਸੰਡੇ ਈ ਮਨਾਦੇ ਨੇ ਨਾ ਲੇਟ ਉਠਨਾ, ਮਸਤੀ ਨਾਲ ਖਾਨਾ, ਹੂੰ।
ਬਸ, ਹਲੇੇ ਨਾਸਤਾਂ ਮੈਂ ਬਨਾਨ ਲੱਗੀ ਸੀ, ਮੈਂ ਕਿਹਾ ਚੱਲ ਬਨਾਨੀ ਹਾ ਹੁਣੇ।
ਅੱਛਾ, ਅੱਛਾ, ਅੱਛਾ, ਲੇਟ ਹੋ ਗਏ ਫੇਰ ਤੇ ਜ਼ਿਆਦਾ ਈ।
ਨਹੀਂ ਬਨਾਇਆ ਉਠੇ ਈ ਬੱਚੇ ਹੁਣ ਨੇ, ਨਾਏ ਨਾਤੇ ਧੋਤੇ ਨੇ ਹੁਣ ਬਸ ਨਾਸ਼ਤਾ ਬਨਾਨ ਚੱਲੀ ਸੀ ੳਨਾਂ ਦਾ, ਮੈਂ ਕਿਹਾ ਚੱਲ ਬਨਾਵਾਂ
ਅੱਛਾ, ਅੱਛਾ, ਅੱਛਾ।
ਸੰਡੇ ਦਾ ਇੱਕ ਲੰਚ-ਬ੍ਰ, ਲੰਚ ਬ੍ਰੰਚ ਇਕ
ਸੇਮ ਇੱਕੋ ਹੀ ਹੋ ਜਾਂਦਾ ਬਸ ੳਹੀ ਖਾਨ ਦਾ ਟਾਇਮ ਬਸ ਦੋਪਹਰ ਹੋ ਜਾਂਦੀ ਏ ਤੇ ੳਹੀ ਲੰਚ ਕਹ ਲੋ ਓਨੂੰ
ਹਾ ਓ ਤਾ ਹੈ ਈ। ਹੂੰ।
ਔਰ ਤੇ ਬੱਚੇ ਕੀ ਕਰਦੇ ਏ? ਪਢ਼ਦੇ ਏ ਹਜੇ।
ਹਾਂਜੀ, ਮੇਰੇ ਬੱਚੇ ਪਢ਼ਦੇ ਨੇ।
ਸਕੂਲ, ਕੋਲਜ?
ਕੋਲੇਜ ਪਢ਼ਦਾ ਇੱਕ ਬੇਟਾ ਕੋਲੇਜ ਪਢ਼ਦਾ, ਇੱਕ ਪਢ਼ ਬੈਠਾ ਹੁਣ।
ਅੱਛਾ ਅੱਛਾ।
ਹਾਂਜੀ।
ਮੇਰਾ ਵੀ ਬੇਟਾ, ਇੱਕ ਕੋਲਜ ਚ ਪਢ਼ਦਾ, ਬੇਟੀ ਅਪਨਾ ਕੋਰਸ ਕਰ ਰੀ ਏ ਸੀਏ ਦਾ।
ਅੱਛ, ਠੀਕ ਏ, ਸੀਏ ਦਾ ਕੋਰਸ ਕਰਦੀ ਪਈ
ਹਾਂਜੀ, ਅੱਜਕਲ ਪਢਾ਼ਈਆਂ ਈ ਨੇ ਬੱਚੇ ਪਢ਼ ਲੈਣਗੇ, ਤੇ ਕੁਛ ਕਰ ਲੈਣਗੇ।
ੳ ਤਾਂ ਹੈ ਈ ਏ। ਪਢਾ਼ਈ ਤੇ ਬਿਨਾਂ ਤਾਂ ਵੈਲਊ ਈ ਨੀ ਬੱਚਿਆਂ ਦੀ। ਪਢਾ਼ਈ ਹੋਜੇ ਤੇ ਵੈਲਊ ਬਣ ਜਾਂਦੀ, ਬੱਚੇ ਠੀਕ ਹੋ ਜਾਂਦੇ। ਅਹ ਨੌਕਰੀ ਵਗੈਰਾ ਅੱਛੀ ਮਿਲ ਜੇ ਨਾ ਬੱਚੇ ਪਢ਼ ਲਿਖ ਜਾਨ, ਨੌਕਰੀ ਵਗੈਰਾ ਵਧੀਆ ਮਿਲ ਜਾਂਦੀ ੳਨਾਂ ਨੂੰ।
ਬਸ, ਬਸ। ਤੁਹਾਡੇ ਵੱਲੋਂ ਤਾ ਫੇਰ ਸਾਰੇ ਅੱਜ ਕਲ ਬੱਚੇ ਬਾਹਰ ਜਾਨ ਨੂੰ ਜ਼ਿਆਦਾ ਕਰਦੇ ਨੇ। ਏਥੇ ਵੀ ਐਈ ਹਿਸਾਬ ਕਰਦੇ ਨੇ।
ਹਾਂ, ਸਾਡੇ ਵੀ ਏਥੇ ਐਈ ਏ, ਮਗਰ ਵੱਡੇ ਨੀ ਨਾ ਭੇਜਦੇ, ਫੇਰ ਕੀ ਕਰਨ ਬੱਚੇ? ਵੱਡੇ ਨੀ ਭੇਜਦੇ, ਓ ਕਹੰਦੇ, ਏਥੇ ਰਵੋ ਤੇ ਏ ਜੇੜੀ ਏਥੇ ਖਾਨਾ, ਏਥੇ ਖਾ ਲੋ, ਬਸ ਕੋਲ ਰਹੋ ਸਾਡੇ। ਅੱਜ ਕਲ ਬੱਚੇ ਵੀ ਤਾਂ ਦੋ ਹੀ ਹੁ ਹੁੰਦੇ ਨੇ ਕਿੰਨੇ ਬੱਚੇ ਥੋੜੇ ਹੁੰਦੇ, ਦੋ ਬੱਚੇ ਹੁੰਦੇ ਨੇ ਅੱਜਕਲ। ੳਹੀ ਬੱਚਿਆਂ ਨੂੰ ਬਾਹਰ ਭੇਜ ਫੇਰ ਖਾਲੀ ਬੈਜੋ ਆਪ।
ਖਾਲੀ ਰਹ ਜੋ, ਸਹੀ ਗੱਲ ਏ। ਹੁਣ ਬੱਚੇ ਮੰਨਦੇ ਵੀ ਤੇ ਨੀ ਨਾ।
ਹਾਂ, ਬੱਚੇ ਨੀ ਮੰਨਦੇ। ਸਮਝਾਓ ਤਾਂ ਵੀ ਨੀ ਮੰਨਦੇ ਬੱਚੇ ਤਾਂ।
ਹਾਂ।
ਹੂੰ, ਮੇਰਾ ਛੋਟਾ ਵਾਲਾ ਬੇਟਾ ਕਹੰਦਾ, ਮੈਨੂੰ ਕਹੰਦਾ ਮੈਨੂੰ ਤਾਂ ਬਾਹਰ ਹੀ ਭੇਜ ਦੋ। ਮੈਂ ਕਿਹਾ, ਨਈ ਅਸੀ ਨੀ ਭੇਜਨਾ ਕਿਤੇ ਵੀ ਬਾਹਰ।
ਅੱਛਾ।
ਏਥੇ ਪ ਏਥੇ ਪਢ਼ ਲੋ ਜੋ ਪਢ਼ਨਾ ਐ, ਬਾਕੀ ਦੇਖਾਂਗੇ ਜੋ
ਹਾਂ ਹਾਂ ੳ ਮੇਨ ਗੱਲ ਤੇ, ਮੇਨ ਗੱਲ ਤੇ ਦੇਖੋ ਕਰਮਾ ਦੀ ਏ, ਜੇ ਬਾਬਾ ਜੀ ਨੇ ਲਿਖਿਆ ਹੋਨਾ ਤੇ ਅਪਨੇ ਆਪ ਈ ਕੰਮ ਸਾਰੇ ਹੋ ਜਾਣੇ ਨੇ, ਹੋਰ ਏ ਲੇਕਿਨ ਇਹ ਹੁੰਦਾ ਏ ਕਿ ਮਾਂ-ਪਿਓ ਨੂੰ ਹੁੰਦਾ ਬੱਚੇ ਅੱਖਾਂ ਦੇ ਸਾਹਮਣੇ ਰਹਣ। ਅਸੀ ਵੀ ਦੇਖੀ ਦੇ ਰਹੀਏ, ਦਿਲ
ਫੇਰ ਉੱਥੇ ਉੱਥੇ ਪਤਾ ਥੋੜ੍ਹੀ ਨਾ ਰੋਟੀ ਖਾਧੀ ਨੀ ਖਾਧੀ ਬੱਚਿਆਂ ਨੇ ਕੁਛ ਖਾਧਾ ਪੀਤਾ ਕਿ ਨਹੀਂ ਇੱਥੇ ਤਾਂ ਬੰਦਾ ਫੇਰ ਕੇਅਰ ਕਰਦਾ ਬੰਦਾ ਹਾਂ ਬਈ ਰੋਟੀ ਖਾ ਲੋ ਚਲੋ ਐ ਕਰ ਲੋ।
ਬਸ ਬਸ ਸਭ ਤੋਂ ਵੱਡੀ ਮਾਂ ਦੀ ਤੇ ਟੈਂਨ ਸਨ ਐਹੀ ਹੁੰਦੀ ਏ ਕਿ ਬੱਚਿਆਂ ਨੇ ਖਾਧਾ ਐ ਕਿ ਨਹੀਂ ਖਾਧਾ ਟੈਮ ਸਿਰ ਗਏ ਨੇ ਕੰਮ ਤੇ ਗਏ ਨੇ ਬਸ ਇਹੀ ਆਪਣੇ ਕੋਲ ਹੁੰਦੇ ਆ ਤੇ ਮਾਂ ਫੇਰ ਸਭ ਕੁਛ ਕਰ ਦਿੰਦੀ ਆ ਨਾ ਸਭ ਕੁਛ ਤਿਆਰ ਕਰਕੇ ਉਹ ਪਾਂਦੀਏ ਭੇਜਦੀ ਏ ਆਪਣੇ ਹੱਥੀਂ
ਦੂਰ ਫੇਰ ਬੱਚਿਆਂ ਨੇ ਆਪ ਹੀ ਕਰਨਾ ਸਭ ਕੁਛ ਕਿੱਥੇ ਹੁੰਦਾ ਕੋਈ ਕਰ ਸਕਦਾ ਕੋਈ ਬੱ ਤੇ ਅੱਜ ਕੱਲ ਤਾਂ ਵੈਸੇ ਵੀ ਨਹੀਂ ਕਰਦੇ ਕੁਛ
ਨਹੀਂ ਕਰਦੇ
ਆਪਣੇ ਵਾਸਤੇ ਕੀ ਕਰਨਗੇ
ਹਾਂ ਚਲੋ ਹੋਰ
ਬਸ ਵਧੀਆ, ਵਧੀਆ।
ਕੀ ਕਰਦੇ ਆ ਹਸਬੈਂਡ ਕੀ ਕਰਦੇ ਆ?
ਹਸਬੈਂਡ ਦਾ ਕੰਮ ਏ ਹਨਾ ਵੇ
ਠੀਕ
ਆਪਣਾ ਹੈਗਾ ਸਾਡਾ ਆਪਣਾ ਕੰਮ ਵੀ ਹੈਗਾ ਨਾ
ਅੱਛਾ ਕਿਸ ਚੀਜ਼ ਦਾ?
ਇਹਨਾਂ ਦਾ ਮਾਲ ਦਾ ਕੰਮ ਏ ਪਿੱਤਲ ਦਾ ਮਾਲ ਹੁੰਦਾ ਨਾ ਉਹਨਾਂ ਉਸ ਚੀਜ਼ ਦਾ ਕੰਮ ਏ
ਅੱਛਾ, ਅੱਛਾ ਚਲੋ ਵਧੀਆ ਐ ਸਾਡੇ ਪੰਜਾਬੀ ਸਰਦਾਰਾਂ ਦੀ ਫੈਮਿਲੀ ਚ ਤਾਂ ਆਪਣੇ ਕੰਮ ਹੀ ਜ਼ਿਆਦਾ ਪਰੈ ਫਰ ਕਰਦੇ ਐ ਜੇਹੜੇ ਪੁਰਾਣੇ ਬੰਦੇ ਐ ਸਾਡੇ ਟੈਮ ਵਾਲੇਆਂ ਨੇ ਸਬ ਨੇ ਆਪਣੇ ਹੀ ਕੰਮ ਕੀਤ ਤੇ ਨੇ ਲੇਕਿਨ ਅੱਜ ਦੀ ਜਨਰੇਸ਼ਨ ਥੋੜਾ ਕਹਿੰਦੀ ਐ ਕਿ ਪੜ ਲਿਖ ਕੇ ਜੋਬਾਂ
ਹਾਂ ਨੌਕਰੀ ਕਰੀਏ ਹਾਂ ਉਹੀ ਐ ਬੱਚੇ ਅੱਜ-ਕੱਲ ਕਹਿੰਦੇ ਚਲੋ ਐ ਕੰਮ ਚ ਕੀ ਪਿਆ ਵੇ ਆਪਣੇ ਕੰਮ ਚ ਕਹਿੰਦੇ ਨੌਕਰੀ ਕਰੋ ਕੰਮ ਵੈਸੇ ਹੈ ਵੀ ਨੀ ਹੁਣ ਤਾਂ ਆਪਣਾ ਕੰਮ ਰਿਹਾ ਕਿੱਥੇ ਐ। ਬਹੁਤ ਮੁਸ਼ਕਿਲ ਐ ਮਹਿੰਗਾਈ ਇੰਨੀ ਹੋਗੀ ਏ ਕਿੱਥੇ ਕੰਮ ਹੋਣੇ ਨੇ
ਐਨਾ ਐ ਕਿ ਬੱਚੇ ਪੜ ਲਿਖ ਜਾਣ ਬਸ ਉਹੀ ਬਹੁਤ ਏ
ਹਾਂਜੀ, ਹਾਂਜੀ।
ਹਾਂਜੀ
ਹੋਰ
ਬਸ ਮੈਂ ਕਿਹਾ ਚੱਲ ਮੈਸੇਜ ਆਏ ਹੋਏ ਨੇ ਦੇਖਾ ਕੌਣ ਫ੍ਰੀ ਏ ਮੈਂ ਕ
ਅੱਛਾ, ਅੱਛਾ ਜੀ ਹਾਂ ਠੀਕ ਐ ਮੈਂ ਵੀ ਬਸ ਫ੍ਰੀ ਹੋ ਕੇ ਬੈਠੀ ਸੀ ਹੁਣ ਕੱਪੜੇ ਕੁਪੜੇ ਧੋਤੇ ਮੈਂ ਕਿਹਾ ਚਲਾਂ ਦੇਖਾਂ ਹੁਣ ਬੁਚਾ ਨੂੰ ਬਠਾਵਾਂ ਨਾਸ਼ਤਾ ਨੁਸ਼ਤਾ ਕਰੀਏ ਹੁਣ ਬੈਠ ਕੇ।
ਅੱਛਾ, ਅੱਛਾ, ਅੱਛਾ ਤੇ ਤੂਹਾਨੂੰ ਜੋਆ ਈਨ ਐਧਰੋਂ ਦਿੱਲੀ ਚੋ ਈ ਕਰਵਾਇਆ ਜਾਂ ਪੰਜਾਬ ਤੋ ਕਿਸੀ ਨੇ ਕਰਵਾਇਆ ਪੰਜਾਬ ਤੋਂ ਈ ਕਰਵਾਇਆ
ਹਾਂਜੀ ਬਸ ਮੈਂ ਅੱਜ ਦੇਖਾਂਗੀ ਕੰਪਲੀਟ ਹੋ ਗਿਆ ਠੀਕ ਐ ਨਹੀਂ ਤਾਂ ਫੇਰ ਦੇਖਾਂਗੀ।
ਹਾਂ ਨਹੀਂ ਫੇਰ ਦੁਬਾਰਾ ਟ੍ਰਾਈ ਕਰਕੇ ਦੇਖ
ਹਾਂ, ਹਾਂ ਉਹ ਤਾਂ ਦੇਖਾਂਗੀ ਨਾ ਮੇਰਾ
ਕਿਉਂਕਿ ਹਜੇ ਵੀ ਮੇਰੀ ਜਿ ਜਿਨਾਂ ਨਾਲ ਗੱਲ ਹੋਈ ਸੀਗੀ ਉਹ ਵੀ ਪੰਜਾਬ ਦੇ ਹੀ ਨੇ। ਤੇ ਉਹ ਵੀ ਕਹਿ ਰਹੇ ਸੀਗੇ ਕਿ ਮੈਂ ਤੇ ਪੱਚੀ ਕੋਲਾਂ ਕਰ ਚੁੱਕੀ ਆ ਮੇਰੇ ਤਿੰਨ ਚਾ ਹੋ ਗਏ ਐ। ਮਤਲਬ ਕਿ ਉਹ ਵੀ ਸਭ ਆ ਰਹੀ ਏ
ਕਾਲਿੰਗ ਵਗੈਰਾ ਨੀ ਹੋ ਰਹੀ ਮੈਨੂੰ ਆ ਤਾਂ ਰਹੇ ਨੇ ਫੋਨ, ਆ ਰਹੇ ਮੈਂ ਸੁਣ ਲੈਨੀ ਆ।
ਅੱਛਾ ਤੇ ਜੇ ਤੁਸੀ ਸੁਨ ਰੇ ਓ ਤੇ ਤੁਹਾਨੂੰ ਸੁਣਨ ਦਾ ਵੀ ਕੁਛ, ਕਿਵੇਂ
ਪਤਾ ਨੀ ਮੈਂ ਤਾਂ ਹਲੇ ਦੇਖਿਆ ਨੀ, ਦੇਖਿਆ ਨੀ ਮੈਂ ਕਿਆ ਅਪਨਾ ਭਰਿਆ ਨੀ ਅਕਾਉਂਟ ਹਲੇ ਭਰਿਆ ਈ ਨੀ, ਦੇਖਾਗੀ ਹੁਨੇ।
ਹਾਂ ਇੱਥੇ ਦੇਖੋ ਨਾ ਇੱਕ ਪੇਮੈਂਟ ਆਪਸ਼ਨ ਆ ਰਿਹਾ ਉਹ ਸਾਡੇ ਕੋਲ, ਹਾਂ। ਹਾਂ ਕਿਉਂਕਿ ਤਾਂਈ ਪਤਾ ਲੱਗੇਗਾ ਨਾ ਫੇਰ।
ਹਾਂ। ਤੁਸੀ ਫਰੀ ਹੋਗੇ ਕਰ ਲਿਆ ਨਾਸ਼ਤਾ ਵਗੈਰਾ?
ਹਾਂਜੀ ਨਾਸ਼ਤਾ ਕਾਰ ਲੀਤਾ ਨਾਸ਼ਤਾ ਅਸੀ ਐਦਾਂ ਕੀਤਾ ਨਾ ਅੱਜ ਜਾਦਾ ਲੋੜ ਈ ਨੀ ਪਈ ਨਾਸ਼ਤੇ ਦੀ। ਸਵੇਰੇ ਅਸੀ ਗੁਰਦਆਰੇ ਚਲੇ ਗਏ ਸੀ, ਤੇ ਥੋੜਾ ਲੰਗਰ ਓਦਰੋਂ ਮਿਲ ਗਿਆ ਪਰਸੋਂ ਅ ਗੁਰਪੁਰਬ ਏ ਨਾ, ਤੇ ਅੱਜ ਪਾਠ ਰੱਖਿਆ ਸੀ ਗੁਰਦੁਆਰੇ।
ਅੱਛਾ-ਅੱਛਾ।
ਹਾਂਜੀ ਤੇ ਓਦਰੋਂ ਈ ਥੋੜਾ ਨਾਸ਼ਤਾ, ਅ ਅ ਚਾਅ ਪਾਣੀ ਓਦਰੋਂ ਈ ਹੋ ਗਿਆ ਸੀਗਾ। ਬੱਸ ਘਰ ਆ ਕੇ ਬੱਚਿਆਂ ਸਾਡੇ ਦਿੱਲੀ ਵਿੱਚ ਨਾ ਅਪਨੇ ਕਲੋਨੀ ਵਾਲਾ ਗੁਰਦੁਆਰਾ ਈ ਐ, ਸਿੰਘ ਸਭਾ, ਹਾਂ ਸਿੰਘ ਸਭਾ। ਨਹੀ ਤੇ ਵੈਸੇ ਅਸੀ ਸੰਡੇ ਨੂੰ ਸਵੇਰੇ-ਸਵੇਰੇ ਪੰਜ ਵਜੇ ਉਠ ਕੇ ਕਦੀ ਸੀਸਗੰਜ ਯਾ ਬੰਗਲਾ ਸੈਬ ਜਾਈਦੈ।
ਹਾਂਜੀ-ਹਾਂਜੀ।
ਤੇ ਓਦਰੋਂ ਪੰਜ ਵਜੇ ਠੰਡੇ-ਠੰਡੇ ਹੋ ਆਈ ਦੈ।
ਹਾਂ ਵੈਸੇ ਗਰਮ ਓਥੇ ਪੋਲਿਊਸ਼ਨ ਬੜਾ ਗਰਮੀ ਬੜੀ ਏ ਓਥੇ ਤਾਂ। ਸਵੇਰੇ-ਸਵੇਰੇ ਨਿਕਲ ਜੋ ਨਿਕਲ ਜੋ ਜਿੱਥੇ ਜਾਣੈ।
ਨਈ ਤੇ ਫੇਰ ਰਾਸ਼ ਹੋ ਜਾਂਦੈ ਜਾਮ ਬੜੇ ਲੱਗ ਜਾਂਦੇ ਐ ਫਿਰ ਗਰਮੀ ਵਿੱਚ ਗੱਡੀ ਚਲਾਨੀ ਬੜੀ ਔਖੀ
ਹਾਂ ਉਹ ਤਾ ਹੈ।
ਹਾਂ ਫੇਰ, ਜਾਂ ਠੰਡੇ-ਠੰਡੇ ਚ ਸਵੇਰੇ ਜਾਈਦੈ ਯਾ ਫੇਰ ਰਾਤੀ ਦਸ ਵਜੇ ਜਾਈਦੈ, ਕਿਉਂਕਿ ਸੇਵਾ, ਬੋਹਤ ਬੋਤ ਸੇਵਾ ਹੁੰਦੀ ਏ ਨਾ ਗੁਰਦੁਆਰੇ ਸੀਸਗੰਜ ਗੁਰਦੁਆਰੇ ਤੇ ਬੜੀ ਸੇਵਾ ਹੁੰਦੀ ਏ। ਤੇ ਫੇਰ ਉਹ ਰਾਤ ਦਾ ਸਾਰਾ ਫੇਰ ਉਹ ਦੇਖੀ ਦਾ।
ਹਾਂਜੀ ਗੁਰਦੁਆਰਿਆਂ ਤਾਂ ਵੈਸੇ ਵੀ ਬਹੁੜੀ ਸੰਗਤ ਹੁੰਦੀ ਹੈ ਬਹੁਤ ਜ਼ਿਆਦਾ। ਕੁਛ ਛੁੱਟੀਆਂ ਪਈਆਂ ਹਾਂ ਮੈਂ ਬੰਗਲਾ ਸਾਹਿਬ ਵੀ ਗਈ ਦੀ ਆ ਹਾਂਜੀ।
ਹਾਂ ਅੱਛਾ।
ਮੈਂ ਸ਼ੀਸ਼ਗੰਜ ਗੁਰਦੁਆਰੇ ਵੀ ਗਈ ਦੀ ਆ ਹੋ ਆਏ ਦੇ ਆ ਅਸੀਂ।
ਅੱਛਾ‌ ਅਸੀਂ ਵੀ ਪਿਛਲੇ ਮਹੀਨੇ ਨਾ ਸਪੈਸ਼ਲ ਹਰਿਆਣਾ ਆਏ ਸੀ, ਹਰਿਆਣਾ ਦੋ ਗੁਰਦੁਆਰੇ ਦੇਖਣ। ਇੱਕ ਜਿੰਦ ਵਿੱਚ ਹੈਗਾ ਗੁਰੂ ਤੇਗ ਬਹਾਦਰ ਜੀ ਦਾ ਹਨਾ। ਹਰਿਆਣਾ ਜੀ, ਤੇ ਇੱਕ ਉਹ ਦੇਖਿਆ ਸੀ ਸਪੈਸ਼ਲ ਔਰ ਇੱਕ ਹੋਰ ਉਸ ਤੋਂ ਅੱਗੇ ਥੋੜਾ ਗੁਰੂ ਤੇਗ ਬਹਾਦਰ ਜੀ।
ਅੱਛਾ-ਅੱਛਾ ਹੋਰ ਤੁਸੀਂ ਕਿੰਨੇ ਭੈਣ-ਭਰਾ ਓ?
ਅਸੀ ਤਿੰਨ ਭੈਣਾਂ, ਦੋ ਭਰਾ।
ਅੱਛਾ ਜੀ।
ਸਾਰੇ ਵਿਆਹੇ ਹੋਏ ਆ ਸਭ ਮੈਰਿਡ, ਆਪਣੀ-ਆਪਣੀ ਫੈਮਲੀ ਵਿੱਚ ਮਸਤ ਨੇ। ਹੂੰ ਭੈਣਾਂ ਨੇ ਅੱਗੇ, ਹਾਂ ਭੈਣਾਂ ਨੇ ਅੱਗੇ ਬੱ ਬੱਚੇ ਵਿਆਏ ਹੋਏ ਨੇ ਉਹ ਉਹਨਾਂ ਵਿੱਚ ਮਸਤ ਨੇ।
ਹੂੰ ਹੂੰ ਹੂੰ।
ਤੇ ਬਸ ਏਦਾਂ ਈ।
ਅੱਛਾ ਜੀ।
ਚਲੋ ਓਕੇ ਜੀ।
ਠੀਕ ਐ ਜੀ।
ਤਾਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਾ। ਲੱਗਾ ਈ ਨੀ ਕਿ ਕਿਸੇ ਔਪਰੇ ਨਾਲ ਗੱਲ ਕਰ ਰਹੇ ਆ।